ਹੈਲੋ।
ਹੈਲੋ।
ਹੈਲੋ ਸਤਿ ਸ਼੍ਰੀ ਅਕਾਲ ਜੀ।
ਕੀ ਹਾਲ ਹੈ।
ਹਾਂਜੀ ਠੀਕ ਆ ਜੀ ਮੈਂ।
ਹਾਂਜੀ।
ਠੀਕ ਆ ਜੀ ਠੀਕ ਆ।
ਠੀਕ ਹੈ ਠੀਕ ਹੈ ਕਿੱਥੇ ਹੈਗੇ ਹੋ ਘਰ ਹੈਗੇ ਹੋ ਜਾਂ ਉਹ ਭਾਜੀ ਦੇ ਘਰ ਹੋ।
ਜੀ ਹਾਂ ਉਹ ਘਰ ਹੀ ਹੈ ਜੀ ਆਪਣੇ ਉਹਨੂੰ ਭਾਜੀ ਗਏ ਨਾ ਕਿਤੇ।
ਅੱਛਾ ਅੱਛਾ ਠੀਕ ਹੈ। ਫਿਰ ਤੁਸੀਂ ਤਬਲੇ ਦੀ ਗੱਲ ਕੀਤੀ ਸੀ ਉਹਨਾਂ ਨਾਲ।
ਹਾਂ ਤਬਲੇ ਦੀ ਗੱਲ ਕੀਤੀ ਸੀ ਮੈਂ ਤੇ ਫਿਰ ਉਹ ਕਹਿੰਦੇ ਉਹ ਕਹਿੰਦੇ ਕਿ ਤਬਲਾ ਕਿ ਇੱਕ ਵਾਰ ਦੁਬਾਰਾ ਪੁੱਛੋ ਮਤਲਬ ਕਿ ਸਹੀ ਹੈ ਤਬਲਾ ਮਤਲਬ ਖ਼ਰਾਬ ਤੇ ਨੀ ਹੋਏਗਾ ਕਦੀ
ਅੱਛਾ
ਤੇ ਮਤਲਬ ਕਿੰਨੇ ਸਾਲ ਤੱਕ ਚੱਲ ਸਕਦਾ ਤਬਲਾ ਮਤਲਬ ਸਹੀ ਵਧੀਆ ਐਵੇਂ ਨਾ ਹੋਏ ਨਾ ਕਿ ਅੱਜ ਪੋਈਏ ਕੱਲ ਹੀ ਖ਼ਰਾਬ ਹੋ ਜਾਏ ਤਬਲਾ
ਅੱਛਾ
ਹੋਰ ਅਵੇ ਵੀ ਹੋ ਜਾਏਗਾ ਨਾਂ
ਅਤੇ ਤੁਸੀਂ ਸਰ ਨਵਾ ਲੈਣਾ ਪੁਰਾਣਾ
ਤੇ ਉਹ ਤੇ ਕਹਿੰਦੇ ਹੀ ਆਪਾਂ ਨਵੋਂ ਹੀ ਲੈਂਦੇ ਹਾਂ
ਅੱਛਾ ਇੱਕ ਮਿੰਟ ਪਾਜੀ ਇੱਕ ਮਿੰਟ ਹੈਲੋ ਹਾ ਨਾ ਕੱਲ ਆਵਾਗਾ ਕੱਲ
ਅੱਛਾ ਜੀ
ਜਾਦਾ ਟੈਨਸ਼ਨ ਨਾ ਲੌ ਕਲ ਆਵਾ
ਅੱਛਾ ਅਤੇ ਫਿਰ ਉਹ ਵਾਜੇ ਵਾਸਤੇ ਵੀ ਦੱਸ ਦਿੰਦੇ ਵਾਜੇ ਵਾਸਤੇ ਵੀ ਦੱਸ ਦਿੰਦੇ
ਅਰੇ ਕੱਲ ਆਵਾਗਾ ਮੈ ਬਾਹਰ ਆਇਆ ਦਾ ਮੈ ਹੰਜੀ
ਹੈਲੋ
ਹਾਂਜੀ
ਉਹ ਵਾਜੇ ਵਾਸਤੇ ਵੀ ਦੱਸ ਦਿੰਦੇ ਫੇਰ
ਹਾਂ ਵਾਜੇ ਦਾ ਤੁਹਾਨੂੰ ਦੱਸ ਦਵਾਗਾ ਕੋਈ ਗੱਲ ਨਈ ਮੈਨੂੰ ਮਿਲੇਗਾ ਨਾ ਹੋਰ ਤੁਸੀਂ ਸਕੂਲ ਪੜ੍ਹਦੇ ਹੋ ਕੋਲੇਜ ਜਾਂਦੇ ਹੋ
ਆਪਾਂ ਤੇ ਕਾਲੇਜ ਚ ਹੀ ਪੜ੍ਹਦੇ ਹ ਮਤਲਬ ਹੈਗੇ ਆ ਛੋਟ ਤਾਂ ਸਕੂਲ
ਅੱਛਾ ਤੁ ਕੋਲੇਜ ਜਾ ਰਹੇ ਹੋ
ਹਾਂ, ਹਾਂ, ਹਾਂ
ਕਿਹੜੀ ਕਲਾਸ ਚ ਹੋ ਕੇੜਾ ਈਅਰ ਕਰ ਰਹੇ ਹੋ
ਆਪਾਂ ਸੈ ਮੈਂਗਾਾਂ ਨਿ ਉਹ ਸੈਕਿੰਡ ਈਅਰ ਕੰਪਲੀਟ ਹੁੰਦਾ ਪਿਆ ਹਲੇ ਹੋਇਆ ਨਹੀਂ ਹਾਲੇ
ਅੱਛਾ ਫੇਰ ਉਸ ਤੋਂ ਬਾਅਦ ਅੱਗੇ ਕੀ ਕਰਨਾ ਜੇ ਇੰਜਨੀਅਰ ਬਣੂਗੇ ਯ ਮਿਊਜ਼ਿਕ ਟੀਚਰ
ਤੋ ਆ ਸੋਫਟ ਵੇਅਰ ਇੰਜਨੀਅਰਿੰਗ ਜਾਂ ਫਿਰ ਮਿਊਜਿਕ ਟੀਚਰ ਬੰਨਾਗੇ ਦੋਨਾਂ ਚੋਂ ਇੱਕ ਹੀ ਬਣਾਂਗੇ।
ਅੱਛਾ ਸੋਫਟ ਇੰਜੀਨੀਅਰ ਬਣੋਗੇਜੀ
ਹਾਂ ਯਾ ਸੋਫਟਵੇਅਰ ਇੰਜੀਨੀਅਰਿੰਗ ਯਾ ਹਾਰਡਵੇਅਰ ਇੰਜੀਨੀਅਿੰਗ।
ਅੱਛਾ ਇਹ ਕੀ ਹੁੰਦਾ ਸੋਫਟਵੇਅਰ ਇੰਜੀਨੀਅਰਿੰਗ, ਕੀ ਹੁੰਦੀ ਹੈ?
ਹਾਂਜੀ ਦੁਬਾਰਾ ਬੋਲਨਾ
ਏ ਕੀ ਹੁੰਦੀ, ਸੋਫਟਵੇਅਰ ਇੰਜੀਨੀਅਰਿੰਗ ਕੀ ਹੁੰਦੀ ਹੇ?
ਏ ਸੋਫਟਵੇਅਰ ਇਨਜੀਨਰਿੰਗ ਮਤਲਬ ਜਿਵੇਂ ਫੋਨ ਦੇ ਪਾਰਟ ਨੀ ਹੁੰਦੇ ਅੰਦਰ ਦੇ।
ਅੱਛਾ
ਹਾਂ, ਤੇ ਉਹਨੂੰ ਰਿਪੇਅਰ ਕਰਨਾ ਜਾਂ ਫਿਰ ਫੋਨ ਦਾ ਅਨ ਫੋਨ ਨੂੰ ਅਨਲੋਕ ਕਰਨਾ ਇਹ ਵਿਚਕਾਰ ਮਤਲਬ ਇਹੀ ਚੀਜ਼ਾਂ ਹੁੰਦੀਆਂ। ਡਿਸਪਲੇ ਇਹ ਸਾਰੇ ਸੋਫਟਵੇਅਰ ਇੰਜੀਨਅਰ ਹੁੰ ਜ ਮਤਲਬ ਜਹੜੇਿਹੜੀ ਹਾਰਡਵੇਅਰ ਇੰਜੀਨਅਰ ਰੁੰਦੀ ਹੈ। ਉਹ ਬਾਹਰ ਦੇ ਪਾਰਟ ਹੁੰਦੇ ਨੇ ਜਿਵੇਂ ਫੋਨ ਦਾ ਬੈਕ ਕਵਰ ਹੋ ਗਿਆ ਫੋਨ ਦੇ ਪਿੱਛੇ ਦੇ ਪਾਰਟ ਹੋ ਗਏ ਐਵੇਂ ਹੁੰਦੇ ਨੇ ਅਗਰ ਤੁਸੀਂ ਕਰਵਾਉਣਾ ਹੋਏਗਾ ਦੱਸ ਦੇਣਾ ਮੇਰੇ ਮਤਲਬ ਮੇਰੇ ਦੋਸਤ ਵੀ ਹੈਗੇ ਨਾ ਉਹ ਕਰਦੇ ਅਹਿਹੋ
ਨਹੀਂ ਵੈਸੇ ਤਾਂ ਸਾਡੇ ਰਿਸ਼ਤੇਦਾਰ ਚ ਵੀ ਬੜੇ ਬੰਦੇ ਹੈਗੇ ਕਰਨ ਨਾਲ ਐਪਲ ਦਾ ਕੇਅਰ ਹੈਗਾ ਸਾਡੇ ਰਿਸ਼ਤੇਦਾਰ ਬੰਦੇ ਆ ਹਾਂ ਉਹ ਕਰ ਦਿੰਦਾ ਸਭ ਕੁਛ ਠੀਕ
ਮੈਂ ਤੁਹਾਨੂੰ ਦੱਸਣਾ ਸੀ ਕਿ ਨਾ ਸਾਡੇ ਕੋਲ ਨਾ ਇੱਕ ਫੋਨ ਹੈਗਾ ਸੀ ਗੂਗਲ ਦਾ ਉਹ ਆਪਾਂ ਸਹੀ ਕਰਉਣਾ ਲੋਕ ਲੱਗਿਆ ਭੁੱਲ ਗਏ ਆਪਾਂ ਲੋਕ ਕੀਏ
ਗੂਗਲ ਦਾ ਉਹ ਗੱਲ ਕੀਤੀ ਸੀ ਉਹ ਨੀ ਹੋਣ ਲੱਗਾ ਠੀਕ
ਅੱਛਾ ਜੀ ਊਗਲ ਹੋਣ ਨੀ ਲੱਗਿਆ ਅੱਛਾ ਅੱਛਾ ਫੇਰ, ਦੱਸ ਦਿਨਦੇ ਵਾਜੇ ਬੂਜੇ ਦਾ ਫੇਰ
ਵਾਜੇ ਤੀ ਗੱਲ ਤੇ ਮੈਂ ਉਦੋਂ ਕਰਾਂਗਾ ਜਦੋਂ ਮੈਂ ਜਾਵਗਾ। ਹੁਣ ਅੱਗੇ ਤੇ, ਹਜੇ ਤੇ ਟਾਈਮ ਕੋਈ ਨ ਮੇਰੇ ਕੋਲ।
ਅੱਛਾ ਤੇ ਉਹ ਜਿਹੜੇ ਵੀਰ ਜੀ ਨਹੀਂ ਹੈਗੇ
ਹਾਂਜੀ
ਜਿਹੜੇ ਕੀਰਤਨ ਕਰਦੇ ਨੇ
ਹਾਂ ਹਾਂ
ਉਹ ਵੀ ਕਹਿੰਦੇ ਪਏ ਸੀ ਕਿ ਇੱਕ ਵਾਰ ਪੁੱਛ ਲੈਣਾ। ਜਿਹੜੇ ਤੁਹਾਡੇ ਹੀ ਹੈ ਨਾ ਫੋਨ ਸਹੀ ਕਰਦੇ ਨੇ। ਉਹਨਾਂ ਕੋਲ ਨਾ ਮਦਰ ਮੋ ਮਦਰ ਬੋਰਡ ਪੁੱਛ ਲੈਣਾ ਇੱਕ ਵਾਰ।
ਮੈਂ ਉਹਨਾਂ ਨੇ ਦਿੱਲੀ ਭੇਜਿਆ ਸਮਾਨ, ਠੀਕ ਨਹੀਂ ਹੋਇਆ ਉਹਨਾਂ ਦਾ?
ਨਾ ਉਹਨਾਂ ਦਾ ਸਹੀ ਨੀ ਹੋਇਆ ਤੂੰ ਤੁਹਾਡੇ ਕੋਲ ਪੁੱਛਦੇ ਪਏ ਸੀ ਇੱਕ ਵਾਰ।
ਕਦੋਂ ਪੁੱਛਿਆ, ਅੱਜ?
ਹਾਂ ਹਾਂ ਅੱਜ ਹੀ।
ਅੱਛਾ ਚਲੋ ਫੇਰ ਆਂਦੇ ਫੋਨ ਪਾਇਆ ਹੁੰਦਾ ਨਾ, ਫੋਨ ਇੱਥੇ ਹੁੰਦਾ ਨਾ, ਮੈਂ ਦਿਖਾ ਦੇਂਦਾ।
ਅੱਛਾ ਜੀ।
ਹਾਂ
ਫੇਰ ਉਹ ਜਿਹੜਾ, ਉਹਨੂੰ ਮੁੰਡੇ ਕੋਲ ਪੁੱਛ ਕੇ ਆਇਆ ਸੀ, ਜਿਹਨੂੰ ਬਿਖਦਾ ਨੀ ਨਾ।
ਅੱਛਾ
ਉਹ ਕਹਿੰਦਾ ਪਯਾ ਸੀ ਮੈਨੂੰ ਸੈਕਿੰਡ ਹੈਂਡ ਵਾਜਾ ਦਵਾ ਦੋ।
ਅੱਛਾ ਕਿੰਨੇ ਪੈਸੇ ਹੈਗੇ ਉਹਨਾਂ ਕੋਲ?
ਉਹ ਕਹਿੰਦਾ ਕਿ ਛੇ ਹਜ਼ਾਰ ਏ ਛੇ ਹਜ਼ਾਰ ਤੱਕ ਪੰਜ ਛੇ ਹਜ਼ਾਰ ਤੱਕ
ਛੇ ਹਜ਼ਾਰ ਦਾ ਤੇ ਨਵਾਂ ਮਿਲ ਜਾਣਾ ਏ।
ਅੱਛਾ ਨੋਵਾ ਮਿਲ ਜਾਣਾ ਜੀ।
ਪੈਂਹਠ ਸੋ ਰੁਪਏ ਦਾ ਵਾਜਾ ਹੈਗਾ ਵੇ ਨਵਾ।
ਅੱਛਾ ਤੇ ਮਤਲਬ, ਜਿਵੇਂ ਵਧੀਆ ਤੋਂ ਵਧੀਆ ਹੋਏ ਸਹੀ
ਆਪਣਾ ਪੁਲਿਸ ਚੌਂਕੀ ਦੇ ਬਾਹਰ
ਪੁਲਿਸ ਚੌਂਕੀ ਤੋਂ ਬਾਹਰ ਜਿਹੜਾ ਉਹ ਹੈਗਾ ਹੈ? ਉਹ ਨਾ ਹਾਂ, ਹਾਂ
ਅੱਛਾ ਤੇ ਫਿਰ, ਤੇ ਮੈਂ ਨਾ ਤੁਹਾਡੇ ਕੋਲ ਇਕ ਚੀਜ਼ ਵੀ ਪੁੱਛਣੀ ਸੀ
ਹਾਂਜੀ
ਤੇ ਆਪਾਂ ਜਿਵੇਂ ਹੁ ਆਪਾਂ ਨਾ ਕਾਰ ਤੇ ਨਾ ਹਾਪੜ ਜਾਣਾ ਹੈ ਤੇ ਸਾਡਾ ਮੈਕਸੀਮਮ ਤੇਲ ਕਿੰਨਾ ਲੱਗ ਜਾਏਗਾ।
ਤਿੰਨ ‌‍ਹਜਾਰ ਦਾ
ਅੱਛਾ ਜੀ
ਹਾਂਜੀ
ਤੇ ਟਾਈਮ ਕਿੰਨਾ ਲੱਗੇਗਾ ਜਾਂਦੇ- ਜਾਂਦੇ
ਛੇ ਘੰਟੇ
ਛੇ ਘੰਟੇ ਟੋਟਲ।
ਹਾਂ, ਜਾਂਦਿਆ ਤੇ ਆਉਂਦਿਆ ਛੇ ਘੰਟੇ, ਬਾਰਾਂ।
ਬਾਰਾਂ ਘੰਟੇ ਲੱਗੇ ਹੋਏ ਨੇ।
ਅਪ ਡਾਊਨ।
ਅੱਛਾ
ਹਾਂਜੀ।
ਤੇ ਜਾਣਾ ਹੁਣ, ਹੁਣ ਸਾਡੀ ਗੱਡੀ ਕੀ ਹੈ, ਯੋ ਕਿਧਰੇ ਏ ਨਾਮ ਭੁੱਲ ਗਿਆ ਹਾਂ। ਸੁਜੂਕੀ ਹੈਗੀ ਹੈ, ਹਾਂ ਸੁਜੂਕੀ ਡਿਜ਼ਾਇਰ ਹੈਗੀ ਹੈ।
ਠੀਕ ਹੈ। ਅੱਗੇ ਹੈਲੋ ਹੈਲੋ ਹੈਲੋ